ਜੀ ਸਤਿ ਸ੍ਰੀ ਅਕਾਲ ਠੀਕ ਆ ਤੁਸੀਂ ਸੁਣਾਓ ਕੀ ਕਹਦੇ
ਕੁਛ ਨਈ ਬੈਠੀਆਂ
ਅੱਛਾ ਹੋਰ ਦੱਸੋ ਠੀਕ ਆ ਮੈਂ ਤੁਹਾਨੂੰ ਠੀਕ ਵਾ ਮੈਂ ਤੁਹਾਨੂੰ ਉਹ ਪੁੱਛਣਾ ਸੀ।
ਵੀ ਮੈਂ ਤੇ ਮਤਲਬ ਕਿ ਮੈਂ ਬਾਜ਼ਾਰ ਜਾਂਦੀ ਤੇ ਠੀਕ ਤੇ ਅੱਜ ਕੱਲ ਤੁਹਾਨੂੰ ਪਤਾ ਸਬਜ਼ੀਆਂ ਤਾਂ ਵੀ ਉਹ ਟੀਕੇ ਲਾ ਕੇ ਕਰਦੀ ਆ। ਹਾਂਜੀ ਮੈਂ ਪੁੱਛਣਾ ਹੈ ਵੀ ਕਿੱਦਾਂ ਮਤਲਬ ਚੰਗੀ ਸਬਜ਼ੀ ਕਿੱਦਾਂ ਖਰੀਦ ਸਕਦੇ ਆ।
ਕਿ ਮਤਲਬ ਜਾਣ ਸਕਦੇ ਆ ਕਿ ਇਹ ਵਧੀਆ ਏ
ਚੰਗੀ ਸਬਜ਼ੀ ਤੇ ਇਹ ਵੇਖਣੀ ਪੈਂਦੀ ਹੈ ਨਾ ਵੀ ਹਾਂ ਇਹ ਤੋਂ ਤਾਜ਼ੀ ਸਬਜ਼ੀ ਹੈ। ਪੱਤੇ ਹਰੇ ਨੇ ਕਈ ਸਬਜ਼ੀਆਂ ਹੁੰਦੀਆਂ ਕਿੰਨੇ ਦਿਨਾਂ ਦੀਆਂ ਉਹਨਾਂ ਨੇ ਤੋੜ ਕੇ ਰੱਖੀਆਂ ਹੁੰਦੀਆਂ ਨੇ ਉਹ ਮਰਜਾਈਆਂ ਦੀਆਂ ਸੁੱਕੀਆਂ ਸੁੱਕੀਆਂ ਜਿਆਂ ਹੋ ਜਾਂਦੀਆਂ ਤੇ ਫੇਰ ਇਹ ਵੀ ਧਿਆਨ ਰੱਖਣਾ ਹੁੰਦਾ ਕਿਤੇ ਕਾਣੀ ਦੇ ਨੀ ਹੈ ਸਬਜ਼ੀ ਸਾਡੀ
ਛੇਕ ਹੋ ਜਾਂਦੇ ਨੇ, ਕਈਆਂ ਦੇ ਸੁੰਡੀ ਹੁੰਦੀ ਆ।
ਠੀਕ ਆ।
ਹਾਂਜੀ।
ਠੀਕ ਐ‌। ਤੇ ਉਹ, ਇਹ ਕਿੱਦਾਂ ਪਤਾ ਲੱਗੂਗਾ ਵੀ ਸਬਜ਼ੀ ਤਾਜ਼ੀ ਆ, ਕਿ? ਕੀ ਮਤਲਬ? ਫੁੱਲ ਕੀ, ਗੋਭੀ ਦਾ ਫੁੱਲ ਕਿੱਦਾਂ ਮਤਲਬ ਪਤਾ ਲੱਗਦਾ?
ਗੋਭੀ ਦਾ ਫੁੱਲ ਇਹ ਵਾ, ਓਤੋਂ ਐਨ ਖਿਲਿਆ ਹੁੰਦਾ ਵਾ, ਤਾਜ਼ੇ ਪੱਤੇ ਹੁੰਦੇ ਨੇ। ਡੰਡੀਆਂ ਹਰੀਆਂ-ਹਰੀਆਂ ਹੁੰਦੀਆਂ ਨੇ।
ਠੀਕ।
ਤੇ ਥੋੜਾ ਚਲੋ ਆਪ ਚੈੱਕ ਕਰ ਲਈਦਾ ਵੀ ਵਧੀਆ ਵੈ, ਕਿ ਸੁੰਡੀ ਤੇ ਨੀ ਇਹਨੂੰ। ਗਲਿਆ ਤੇ ਨਹੀ ਆ, ਤੇ
ਤੇ, ਬਾਕੀ ਸਭ
ਹਾਂਜੀ ਇਹ ਵੀ ਏਦਾਂ ਹੀ, ਸਾਰੀਆਂ ਸਬਜ਼ੀਆਂ ਏਦਾਂ ਹੀ ਚੈੱਕ ਕਰਨੀਆਂ ਪੈਂਦੀਆਂ ਨੇ।
ਠੀਕ ਆ, ਤੇ ਤੁਹੀ ਸਬਜ਼ੀ-ਸੁਬਜੀ ਲਾਈ?
ਹਾਂਜੀ, ਲਾਈਆਂ ਸਬਜ਼ੀਆਂ ਓਦਾਂ
ਅੱਸ਼ਾ ਕਿਹੜੀ-ਕਿਹੜੀ ਲਾਈ?
ਕ‌ ਉਹ ਕੱਦੂ ਲਾਏ ਨੇ, ਕਾਲੀਆਂ ਤੋਰੀਆਂ ਭਿੰਡੀਆਂ, ਹਾਂਜੀ। ਨਾ ਆਪਾਂ ਕੁਛ ਨਈ ਪਾਉਂਦੇ ਹੈਗੇ, ਕੋਈ ਦਵਾਈ ਨਈ ਸਪਰੇਅ ਨਈ ਆ।
ਠੀਕ ਆ, ਉਹ ਕੋਈ ਮਤਲਬ ਅੱਸ਼ਾ। ਅੱਸ਼ਾ। ਅੱਸ਼ਾ